ਸਾ ਸ੍ਰੀ ਕਾਲ ਜੀ।
ਹੈਲੋ
ਹੈਲੋ ਹੈਲੋ
ਹੈਲੋ
ਸਾਸ਼੍ਰੀ ਕਾਲ ਜੀ।
ਸ਼੍ਰੀ ਕਾਲ ਜੀ ਸਾਸੀ ਕਾਲ, ਕੀ ਹਾਲ ਅੇ ਤੁਆਡਾ?
ਵਦੀਆ ਮੇਰਾ ਹਾਲ ਤੁਸੀਂ ਦੱਸੋ ਹਾਂਜੀ-ਹਾਂਜੀ।
ਹੋਰ ਸਬ ਪਰਿਵਾਰ ਠੀਕ-ਠਾਕ।
ਹਾਂਜੀ-ਹਾਂਜੀ ਸਬ ਵਦੀਆ ਤੁਸੀਂ ਸੁਣਾਓ? ਬਸ ਕੁਛ ਨੀ ਕੱਪੜੇ ਪ੍ਰੈਸ ਕਰਨ ਲੱਗੀ ਸੀ ਮੈਂ ਤੇ।
ਹਾਂ, ਕੱਪੜਿਆਂ ਦਾ ਬੋਤ ਖਿਲਾਰਾ ਹੋ ਗਿਆ ਗਰਮੀਆਂ ਐ ਨਾ। ਤੇ ਗਰਮੀ ਦੇ ਕੱਪੜਿਆਂ ਦਾ ਵੈਸੇ ਵੀ ਪਸੀਨੇ ਆਂਦੇ ਨੇ। ਬਾਰ-ਬਾਰ ਕੱਪੜਾ ਬਦਲਣਾ ਪੈਂਦਾ ਐ ਪਸੀਨੇ ਦੀ ਬਦਬੂ ਹੋ ਜਾਂਦੀ ਐ ਕਿਚਨ ਚ ਜਾਓ ਤੇ ਗਿੱਲੇ ਪਾਣੀ ਹੋ ਜਾਂਦੇ ਕੱਪੜੇ ਫੇਰ ਉਤਾਰਨਾ ਪੈਂਦਾ ਐ ਕੋਈ ਵੀ ਪਸੀਨਾ ਵੈਸੇ ਈ ਬੜਾ ਆਂਦਾ ਵੇ ਗਰਮੀ ਧੁੱਪ ਈ ਬੜੀ ਤੇਜ਼ ਏ ਤੇ ਕੱਪੜਿਆਂ ਦਾ ਬੜਾ ਰੋਲਾ ਐ ਕੱਪੜੇ ਧੋਣੇ ਓਰ ਗਰਮੀਆਂ ਵਿੱਚ ਕੱਪੜਾ ਬਾਰ-ਬਾਰ ਬਦਲਨਾ
ਓਈਓ ਨਾ ਰੋਜ਼ ਈ ਪ੍ਰੈਸ਼ ਲੱਗਦੀ ਏ ਤੇ ਰੋਜ਼ ਈ ਮਸ਼ੀਨ ਲੱਗਦੀ ਏ।
ਹੋਰ ਤੁਸੀਂ ਪ੍ਰੈਸ ਘਰ ਈ ਕਰਦੇ ਓ ਕਿ ਬਜ਼ਾਰੋਂ ਕਰਾਂਦੇ ਓ?
ਮੈਂ ਤੇ ਨਾ ਘਰ ਈ ਕਰ ਲੈਂਦੀ ਆ ਰੋਜ਼। ਮਸ਼ੀਨ ਲਾਂਦੀ ਆਂ ਕੱਪੜੇ ਧੋਤੇ ਫੇਰ ਪ੍ਰੈਸ ਕਰ ਲਏ।
ਓਹੀ ਪ੍ਰੈਸ ਦਾ ਰੇਟ ਈ ਬੜਾ ਵਧਾ ਦਿੱਤਾ ਦਾ ਪ੍ਰੈਸ ਕਿਉਂਕਿ ਓ ਵੀ ਸੱਚੇ ਨੇ
ਹਾਂਜੀ-ਹਾਂਜੀ ਓ ਤੇ ਹੈ ਈ ਏ।
ਓਨਾਂ ਦਾ ਮਤਲਬ ਦੇਖੋ ਜੇੜੇ ਧੋਬੀ ਨੇ ਓਨਾਂ ਦੇ ਕੋਲੇ ਦੀ ਵੀ ਏਦਾਂ ਕੋਲਾ ਮੈਂਗਾ ਹੋ ਗਿਆ ਏ ਜੇ ਇਲੈਕਟ੍ਰਿਕ ਨਾਲ ਬਿਜਲੀ ਨਾਲੇ ਤੇ ਓਵੀ ਇੰਨੇ-ਇੰਨੇ ਬਿੱਲ ਬਿਜਲੀ ਦੇ ਆ ਜਾਂਦੇ ਨੇ ਤੇ ਓ ਵੀ ਵਿਚਾਰੇ ਕੀ ਕਰਨ। ਪੈਲੇ ਜਦੋਂ ਅਸੀਂ ਕੱਪੜੇ ਕਰਾਈ ਦੇ ਸੀ ਹਾਂ ਗੈਸ ਵੀ ਮੈਂਗਾ ਬਿਲਕੁਲ ਸਾਰਾ ਕੁਛ ਈ ਮੈਂਗਾ ਹੋ ਗੇਆ।
ਓਹੀ ਨਾ।
ਪੈਲ ਕੱਪੜੇ ਵੱਸੀਂ ਕਰਾਂਦੇ ਸਾਂ ਬੜੇ ਪੁਰਾਨੇ ਦੋ-ਦੋ ਰੁ ਪਏ ਐਦਾ ਹੁੰਦਾ ਸੀ ਵੀ ਕੱਪੜਾ ਅਪਨੀ ਹੋਸ਼
ਹੁਨ ਤੇ ਵੀ ਰੁਪਏ ਕੱਪੜਾ ਹੈਗਾ ਜੇ।
ਵੇ ਕੱਪੜਾ ਜੇੜੇ ਗੱਲਿਆ ਵਾਲੇ ਵੇ ਓ ਫੇਰ ਅਜੇ ਵਿਚਾਰੇ ਸੱਤ-ਸੱਤ, ਅੱਠ-ਅੱਠ ਰੁਪਏ ਕੱਪੜਾ ਲੈਂਦੇ ਪਏ ਨੇ ਜੇੜੇ ਗਰੀਬ ਮ੍ਹੇਨਤ ਵਾਲੇ ਨੇ ਤੇ ਜੇੜੇ
ਪੇਜੇ, ਤੁਸੀਂ ਇੱਕ-ਦੋ ਸੂਟ ਕਰਾਓਗੇ ਨਾ ਦਸ ਰੁਪਏ ਲੈਂਗੇ ਜੇ ਤੁਸੀਂ ਓਨਾਂ ਨੂੰ ਕੱਠੇ ਕੱ ਪੜੇ ਦੋਗੇ ਨਾ ਪੂਰੀ ਗੰਢਾ ਬੰਨ ਕੇ ਤਾਂ ਓਨਾ ਨੇ ਲੈਨੇ ਜੇ ਸੱਤ ਰੁਪਏ ਪੰਜ ਰੁਪਏ ਐ ਬੜਾ ਪੰਗਾ ਹੋ ਗਿਆ ਜੇ
ਚਾਲੀ ਜਿੰਨੇ ਜਦੋਂ ਕੱਪੜੇ ਹੋਈ ਬੜੇ ਜਾਂਦੇ ਵੀ ਵੀਹ ਕੱਪੜੇ, ਪੰਦਰਾਂ ਕੱਪੜੇ ਇੰਨੇ ਤੇ ਤੋਣੇ ਪੈਂਦੇ ਨੇ ਫਿਰ
ਜਿਹਦੇ ਪੱਕੇ ਗਾਹਕ ਲੱਗੇ ਹੋਵੋ ਨਾ ਉਹ ਫੇਰ ਥੋੜ੍ਹੀ ਕੰਨਸੈਸ਼ਨ ਘਟਾ ਲੈਂਦਾਂ ਹੈ। ਬਈ ਏ ਮੇਰੇ ਪੱਕੇ ਗਾਹਕ ਹੈ, ਜੇ ਐਂ ਜੀ ਦੇਣ ਜਾਓ ਤੇ ਫੇਰ ਤੇ ਪੰਦਰਾਂ ਰੁਪਏ ਕੱਪੜਾ ਲੈ ਲੈਂਦਾਂ ਐ‌।
ਮੈਂ ਤੇ ਕੀ ਕਰਦੀ ਆ ਮਸ਼ੀਨ ਵਿਚ ਕੱਪੜੇ ਧੋਤੇ, ਆਪਣਾ ਕੁਰਸੀ ਤੇ ਰੱਖੇ ਤੇ ਕੱਪੜਾ ਕਰਕੇ ਹਲਕੀ-ਹਲਕੀ ਪ੍ਰੈੱਸ ਮਾਰ ਕੇ, ਤੈਅ ਲਾਹ ਲਾ ਕੇ ਕਰਦੀ ਰਹਿੰਦੀ ਆ।
ਕਰਦੇ ਹੋ, ਤੁਸੀਂ ਤੇ ਬਹੁਤ ਬੜਾ ਸੋਚਦੇ ਹੋ ਸਹੀ ਗੱਲ ਸੋਚ ਸੋਚਣਾ ਵੀ ਚਾਹੀਦਾ ਵੀ ਗੱਲ ਸੁਣੋ ਇੰਨੀ ਮਹਿੰਗਾਈ ਹੋ ਗਈ ਹੈ
ਟੋਪ ਹੈਗਾ ਟੋਪ ਕਿੰਨਾ ਕੁ ਦੋ ਮਿੰਟ ਲੱਗਦੇ ਟੋਪ ਪ੍ਰੈਸ ਕਰਦੇ ਉਹਨਾਂ ਦੇ ਕੀ ਨਾਮ ਦਾ ਰੁਪਏ ਲੈ ਲੈਂਦੇ। ਦਾਹ ਰੁਪਏ ਲੈ ਲੈਂਦੇ ਨੇ।
ਉਹੀਓ ਅੱਜ ਕੱਲ੍ਹ ਦੇ ਬੱਚਿਆਂ ਦੇ ਇੱਨੇ ਸ਼ੋਰਟਸ ਕੱਪੜੇ ਨੇ ਤੇ ਜਿਹਦੇ ਵਿੱਚ ਉਹਨਾਂ ਨੂੰ, ਉਹਨਾਂ ਨੂੰ ਕੀ ਇੱਕ ਪ੍ਰੈਸ ਜਿੰਨਾ ਤੇ ਕੱਪੜਾ ਲੰਬਾ ਹੁੰਦਾ ਏ ਬੱਚਿਆਂ ਦਾ, ਖ਼ਾਸ ਕਰਕੇ ਲੜਕੀਆਂ ਦਾ। ਤੇ ਹੁਣ ਅਜੇ ਜੈਂਟਸ ਕੱਪੜੇ ਫੇਰ ਚਲੋ ਕੀਮ ਹੋ ਜਾਂਦਾ ਵੀ ਚਲੋ ਪਰ ਪੈਣਾ ਤਾਂ ਇੱਕ ਦਿਨ ਹੀ ਹੈ ਨਾ, ਅਗਲੇ ਦਿਨ ਤੇ ਕੱਪੜਾ ਉਹ ਵੀ ਨਹੀਂ ਪੈਣਾ। ਪ੍ਰੈਸੇ ਵਾਲਾ, ਤੇ ਉਹ ਬਹੁਤ ਹੀ ਗੱਲ ਵਧੀਆਂਈ ਹੋਈ ਹੈ ਘਰ ਹੋ ਜਾਏ ਤੇ ਜ਼ਿਆਦਾ ਵਧੀਆ, ਅੱਗੇ ਤੇ ਸਰਦੀਆਂ ਹੁੰਦੀਆਂ ਨਾ ਤੇ ਕੱਪੜਾ ਥੋੜਾ ਛੁੱਪ ਵੀ ਜਾਂਦਾ ਏ। ਚਲੋ ਉੱਥਤੇ ਜੈਕਟ ਆ ਗਈ, ਕੋਟ ਆ ਗਿਆ, ਕੁਛ ਸਵੈਟਰ ਆ ਗਿਆ।
ਉਹੀ ਨਾ ਉੱਤੇ ਜਾ ਜੈਕਟ, ਸਵੈਟਰ ਅੱਧੇ ਸ਼ਰਟ ਅੱਧੀ ਕਰਤੀ, ਅੱਧੀ ਸਲ ਸਲਵਾਰ ਕਰ ਲਈ ਚਲੋ ਜੀ ਕੰਮ ਹੋ ਗਿਆ, ਆਦਮੀਆਂ ਦੇ ਨੇ ਕਲਰ ਕਰਤੇ
ਹਾਂ, ਹਾਂ ਉਹ ਉਹਨਾਂ ਦੇ ਵੀ ਅਹ ਗਰਮੀਆਂ ਦਾ ਖਰਚਾ ਬਹੁਤ ਹੀ ਜ਼ਿਆਦਾ ਏ। ਗਰਮੀਆਂ ਦਾ ਕੱਪੜਾ ਪ੍ਰੈਸ ਤੋਂ ਬਿਨਾਂ ਬਾਹਰ ਅਹ ਤੇ ਅੱਛਾ ਜੇ ਸੁੱਕਨੇ ਨਾ ਉਸੇ ਟਾਈਮ ਪਾਓ, ਤੇ ਉਹ ਤੇ ਬਿਲਕੁਲ ਵੱਟੋ ਵੱਟ ਹੋ ਜਾਂਦਾ ਬਿਲ ਬਿਲਕੁਲ ਨੀ ਪ੍ਰੈਸ ਤੋਂ ਬਿਨਾਂ ਪਾਇਆ ਜਾਂਦਾ। ਬੰਦਾ ਕਰੇ ਤੇ ਕਰੇ ਕਿ। ਤੇ ਕੰਮਾਂ ਕੰਮ ਬੱਚਿਆਂ ਦੇ ਵੀ ਅੱਜ
ਅੱਜ ਕੱਲ੍ਹ ਬੱਚਿਆਂ ਦੇ ਕੱਪੜੇ ਜਿੰਨੀ ਦੇਰ ਪ੍ਰੈਸ ਕਰਕੇ ਨਾ ਪਾਓ, ਤੇ ਅਮ ਪਹਿਲਾ ਜ਼ਮਾਨਾ ਤੇ ਹੋਰ ਸੀ। ਇੰਝੇ ਮਾਵਾ ਪਾ ਦਿੰਦਿਆਂ ਸੀ ਕੱਪੜੇ ਸਾਨੂੰ। ਤੇ ਹੁਣ ਤੇ ਜਿੰਨੀ ਦੇਰ ਬੱਚੇ ਦਾ ਕੱਪੜਾ ਵੀ ਨਾ ਪ੍ਰੈਸ ਕਰੋ, ਤੇ ਭੈੜਾ ਲੱਗਦਾ ਐ।
ਉਹ ਤੇ ਹੈਹੀ ਹੈ।
ਕੱਪੜਿਆਂ ਦਾ ਬੜਾ ਰੋਲਾ, ਕੱਪੜੇ ਪਹਿਲੇ ਧੋਣੇ, ਸੁਕਾਨਣੇ ਨਹੀਂ ਮਾਣ ਧੁੱਪ ਧੁੱਪੇ ਸੁਕਾਓ ਤੇ ਤਾਂ, ਛਾਵੇਂ ਸੁਕਾਓ ਤੇ ਤਾਂ ਰੰਗ ਉੱਡਦੇ ਨੇ। ਤੇ ਪ੍ਰੈਸ ਵਾਲੇ ਦਾ ਹੁਣ, ਪ੍ਰੈਸ ਵਾਲੇ ਨੂੰ ਵੀ ਉਹ-ਉਹ, ਚਾਰ-ਚਾਰ ਦਿਨ ਗੰਡਾ ਰੱਖ ਲੈਂਦੇ ਨੇ। ਕੱਪੜੇ ਨਹੀਂ ਦਿੰਦੇ। ਕਿਤੇ ਜਾਣਾ ਪੈ ਜਾਂਦਾ ਹੈ, ਤੇ ਫੇਰ ਪ੍ਰੈਸ ਆਪਣੇ ਆਪ ਹੀ ਕਰਨਾ। ਸਹੀ ਲੱਗਦਾ ਐ।
ਉਹੀ।
ਹੋਰ।
ਉਹ ਨਾ ਕੀ ਨਾਮ ਪਹਿਲੇ ਜਮਾਨੇ ਵਧੀਆ ਸੀਗੇ, ਪਤਾ ਕੀ ਹੁੰਦਾ ਸੀ। ਪਹਿਲੇ ਤਾਂ ਪ੍ਰੈਸਾਂ ਹੁੰਦੀਆਂ ਨੀ ਸੀ। ਉਹ ਤੈ ਲਾ ਕੇ ਗੱਦੇ ਦੇ ਥੱਲੇ ਬੈਡ ਥੱਲੇ ਐਵੇਂ ਰੱਖਦੇ ਹੁੰਦੇ ਸੀ।
ਤੇ ਜਿਹੜੀਆਂ ਵੱਡੀਆਂ ਔਰਤਾਂ ਸੀ ਨਾ ਉਹ ਹੱਥਾਂ ਤੇ ਚੰਗੀ ਤਰਾਂ ਛੰਡ ਲੈਂਦੀਆਂ ਸੀ। ਕੱਪੜਾ, ਤੇ ਉਹਦੇ ਵਿੱਚ ਹੀ ਉਹ ਆਪਣਾ ਸਾਰਾ ਹੋ ਜਾਂਦਾ ਸੀ।
ਹਾਂਜੀ, ਸਰਾਣੇ ਤੇ ਅੱਗੇ ਥੇ ਬਾਹਰ ਜਾਣਾ ਨਾ ਪਤਾ ਏ, ਕੱਪੜੇ ਪ੍ਰੈਸ ਚਾਹੀਦੇ ਸਰਾਣੇ ਥੱਲੇ ਰੱਖ ਦਿੰਦੇ ਬੈਡ ਥੱਲੇ ਰੱਖਦੇ ਸੀ। ਸਨ ਚਲੋ ਜੀ ਸਾਡੇ ਕੱਪੜੇ ਤੈ ਲੱਗੇ ਵੇ। ਹੋਰ ਕੀ ਉਦੇ ਚ ਈ ਸਾਰਾ ਕੱਰ ਲੈਂਦੀਆਂ ਸੀ, ਦੇਖੋ ਪਹਿਲੇ ਪ੍ਰੈਸ। ਕੇੜੀਆਂ ਹੈਗੀਆਂ ਸੀ ਸਾਰੇ ਕੰਮ ਹੀ ਹੁੰਦੇ ਸੀ ਹੁਣ ਪ੍ਰੈੱਸ ਹੈਗੀਆ ਨੇ ਤੇ ਤੁਹਾਨੂੰ ਪਤਾ ਹੀ ਹੈ।
ਹੋਰ ਸੁਣਾਓ ਸਭ,
ਧੀਆਂ।
ਕੱਪੜੇ ਤੁਹਾਡੇ ਕਿੰਨੇ ਘਰਦੇ ਅਸੀਂ ਤੇ ਸਾਡੇ ਤੇ ਮੈਂਬਰ ਵੀ ਜੇ ਹੁਣ ਵੱਡੇ ਪਰਿਵਾਰਾਂ ਵਾਲੇ ਹੋਣ। ਉਹਨਾਂ ਦਾ ਤੇ ਕੱਪੜਾ ਹੀ ਬੋਤ ਹੋ ਜਾਂਦਾ ਹੈ, ਤੇ ਛੋ- ਟੇ ਪਰਿਵਾਰਾਂ ਵਾਲਿਆਂ ਦਾ ਤੇ ਚਲੋ ਕੱਪੜਾ ਘਰ ਪ੍ਰੈਸ ਹੋ ਈ ਜਾਂਦਾ, ਤੇ ਹੁਣ ਸਾਡੇ। ਸਾਡਾ ਪਰਿਵਾਰ ਬੜਾ ਵੱਡਾ ਏ। ਤੇ ਬੰਦੇ ਦੀ ਅ ਥੋੜੇ- ਥੋੜੇ ਕਰਕੇ। ਕੁਰਸੀਆਂ ਭਰੀਆਂ ਰਹਿੰਦੀਆਂ ਗੰਡਾਂ ਬਣਾ- ਬਣਾ ਕੇ ਰੱਖੀਆਂ ਹੁੰਦੀਆਂ ਏ।
ਹੋਰ ਕਿਸ ਟਾਈਮ ਹੋ ਜਾਂਦਾ, ਜੇ ਦੋ ਦਿਨ ਮੈਨੂੰ ਆਲਸ। ਪੈ ਜੇ ਨਾ ਮੇਰੀ ਤਾਂ ਕੁਰਸੀ ਭਰੀ ਰਹਿੰਦੀ ਐ।
ਹਾਂ ਉਹੀ, ਪ੍ਰੈਸ ਵਾਲੇ ਪਤਲੇ ਕੱਪੜੇ ਤੇ ਬੜੀ ਜਲਦੀ ਹੋ ਜਾਂਦੇ, ਜਿਹੜੇ ਜੈਂਟਸ ਹੈ ਨੇ। ਪੈਂਟਾਂ ਵਗੈਰਾ ਇਹ ਬੜਾ ਔਖਾ ਲੱਗਦਾ ਵੇ।
ਚੁੰਨੀਆਂ ਚਾਨੀਆਂ ਸਭ ਹੋੋ ਜਦੀਆਂ ਘਰ ਹੀ।
ਹਾਂ, ਉਹ ਤੇ ਵਾਧੂ। ਕੱਲ ਦੇ ਕੋਈ- ਕੋਈ ਈ ਐਸਾ ਬੰਦਾ ਜਿਹੜਾ ਘਰ ਕਰਦਾ। ਨਹੀਂ ਤੇ ਅੱਜ ਕੱਲ ਦੀਆਂ- ਕਰਦਿਆਂ ਨੂੰਹਾਂ ਧੀਆਂ ਤੇ ਕਰਕੇ ਈ ਨੀ ਰਾਜੀ। ਉਹਨਾਂ ਨੇ ਤਾਂ ਵੰਡ ਚੁੱਕਣੀ ਆ, ਤੇ ਆਪਣਾ ਦੇ ਆਣੀ ਆ।
ਮੈਂ ਮੈਂ ਤੇ ਆਪ ਕੋਈ- ਵਧੀਆ ਜ਼ਿਆਦਾ ਹਾਂਜੀ ਕੋਈ ਵਧੀਆ ਕੱਪੜੇ ਹੁੰਦੇ ਡੈਕਲਿੰਗ ਕਰਾ ਲੈਂਦੇ ਆ।
ਹਾਂ ਤੇ ਉਹ ਜਿਹੜੇ ਦੂਸਰੇ ਵ ਜਿਹੜੇ ਡਰਾਈਟਗ ਵਾਲੇ ਵ ਤੋਬਾ- ਉਹਨਾਂ ਦੇ ਤੇ ਪੁੱਛ ਹੀ ਕੁਛ ਨਾ ਉਹਨਾਂ ਦੇ ਤੇ ਦੋ- ਦੋ ਸੌ ਰੁਪਆ ਸੂਟ ਦੀ ਡਰਾਈ ਕਲੀਨ ਹੈ। ਉਹਨਾਂ ਦੇ ਤੇ, ਤੇ ਕੱਪੜੇ ਵੀ ਅੱਜ- ਕੱਲ ਜਿਵੇਂ ਮੈਰਿਜ ਤੇ ਜਿਹੜੇ ਪਾਉਣੇ ਨੇ ਉਹ ਤੇ ਵਧੀਆ ਹੀ ਹੁੰਦੇ ਨੇ, ਕਿਸੇ ਨੇ- ਜਾ ਉੱਥੇ ਘਿਓ ਥਿੰਦਾ ਲੱਗ ਜਾਂਦਾ ਕੋਈ ਚਟਨੀ ਰੁੜ ਗਈ ਕੋਈ ਖਾਂਦਿਆਂ ਪੀਂਦਿਆ। ਤੇ ਉਹ ਕਪੜਾ ਜਿੰਨੀ ਚਿਰ ਡਰਾਈਕਲੀਨ ਨਾ ਕਰਾਓ- ਤੇ ਡਰਾਈ ਕਲੀਨ ਦਾ ਬੜਾ ਖਰਚਾ।
ਹਜੇ ਸਿੰਪਲ- ਸਿੰਪਲ ਕੱਪੜਿਆਂ ਦੀ ਐ ਇੱਕ ਸਟੀਮ ਪ੍ਰੈਸ ਆਂਦੀ। ਜੇ ਉਹ ਹੋਰ ਮਹਿੰਗੀ ਏ ਉਹ ਪੰਜਾਹ ਰੁਪਏ ਸੂਟ ਹੈਗੇ ਜੇ।
ਮੈਂ ਤੇ ਇਸ ਤਰਾਂ ਹੀ ਕਰਦੀ ਹਾਂ ਜਿਹੜੇ ਕੱਪੜੇ ਘਰ ਹੈਗੇ ਨਾ ਵਧੀਆ ਵਾਲੇ- ਪਿਓਰ ਵਾਲੇ, ਉਹਨਾਂ ਨੂੰ ਘਰ- ਦੇ ਉਂਦੇ ਵਿੱਚ ਧੋ ਲਈਦਾ ਈਜੀ ਚ, ਤੇ ਉਹ ਜਾਂ ਸ਼ੈਂਪੂ ਚ ਉਹ ਧੋ- ਤੇ ਫੇਰ ਉਹ ਪ੍ਰੈਸ ਵਾਲੇ ਨੂੰ ਸਟੀਮ ਪ੍ਰੈਸ ਕਰਨੀ ਦੇ ਦਿੰਦੇ ਆ। ਤੇ ਉਹ ਸਾਡਾ ਕੱਪੜਾ ਹੈ ਪੂਰਾ ਖੋਲ- ਖੋਲ ਦਿੰਦੇ ਨੇ। ਸ਼ਲਿੰਗ ਜਿੰਨਾ ਵੀ ਹੁੰਦਾ ਐ ਨਾ ਤੇ ਸਾਰਾ ਬਿਲਕੁਲ ਪੂਰਾ ਆਪਨਾ ਹੋ ਜਾਂਦਾ ਪੂਰੀ ਚੌੜਾ-ਚੂੜਾ ਕਰ ਦਿੰਦੇ ਨੇ ਓਨਾਂ ਦੀ ਪਰੈਸ ਈ ਹੋਰ ਹੁੰਦੀ ਐ ਕਿਓਂਕਿ ਕਿ ਨਾਲ-ਨਾਲ ਪਾਨੀ ਬੜਾ ਪਾਂਦੇ ਨੇ। ਓਨਾਂ ਦਾ ਪਾਨੀ ਵੀ ਪਤਾ ਨੀ ਕੇੜਾ ਵੇ ਓ ਹਰ ਇੱਕ ਪੁੱਠਾ ਕਰਕੇ ਵੀ ਪਾਨੀ ਪਾ ਕੇ ਸਿੱਦੇ ਨੂੰ ਵੀ ਤੇ ਬੜਾ ਈ ਸੋਣਾ ਤੈ ਨੀ ਟੁੱਟ ਦੀ ਓਨਾਂ ਦੀ, ਪ੍ਰੈਸ
ਕਿਓਂਕਿ ਮੈਂ ਤੇ ਪੈਲੇ ਟਾਈਮ ਜ਼ਾਅਦਾ ਵਦੀਆ ਲੱਗੇਆ ਵੇ ਆਪਨਾ ਜਨਾਨੀਆਂ ਆਹ ਵਿੱਚ ਛੰਡ-ਛੁੰਡ ਕੇ ਆਪਨਾ ਕੰਮ ਕਰ ਲੈਂਦੀਆਂ ਸੀ ਏਨਾਂ ਦੇ ਉਥੇ ਲ ਪੈਲੇ ਕੰਮ ਵਾਲੀਆਂ ਵੀ ਨੀ ਹੁੰਦੀਆਂ ਸੀ ਤੇ ਸਾਰਾ ਕੰਮ ਆਪ ਕਰਦੀਆਂ ਸਨ।
ਸਾਰਾ ਕੰਮ ਆਪ ਕਰ ਲੈਨਾ ਕੱਪੜਾ-ਕੁੱਪੜਾ ਵੀ ਧੋ ਲੈਨਾ ਪ੍ਰੈਸ ਵੀ ਕਰ ਲੈਨਾ। ਤੇ ਹੁਨ ਤੇ ਕੰਮ ਈ ਨੀ ਮੁੱਕਦੇ ਹੁਨ ਤੇ ਪਰਿਵਾਰਾਂ ਦੇ ਅਲੱਗ-ਅਲੱਗ ਈ ਸਾਬ ਹੋ ਗਏ ਨੇ ਐ ਵਿਆਹ ਤੇ ਕੱਪੜਾ ਪਾਨਾ ਐ
ਪੈਲੇ ਕੱਲੀ ਜਨਾਨੀ ਨਾ ਸਾਰਾ ਕੰਮ ਕਰਦੀਆ ਚਾਰ ਜਨਾਨੀਆਂ ਨੇ ਨਾ ਘਰ ਦਾ ਕੰਮ ਨੀ ਖਤਮ
ਕੰਮ ਈ ਨੀ ਮੁ ਗੱਲ ਸੁਣੋ ਓਵੇ ਨਾ ਹੁਨ ਖਾਨੈ ਟਾਈਮ ਏਨੇ ਅਲੱਗ ਖਾਨਾ ਓਨੇ ਅਲੱਗ ਖਾਨਾ ਅਲੱਗ ਖਾਨਾ
ਹਾਂਜੀ ਪੈਲੇ ਜਨਾਨੀਆਂ ਰੋਟੀ ਬਨਾ ਕੇ ਰੱਖ ਦੇਂਦੀਆਂ ਸਨ।
ਬੱਚੇਆਂ ਨੂੰ ਜੇ ਕੱਪੜੇ ਪਾਨੇ ਨੇ ਬੱਚੇ ਆਪਨੀ ਮਰਜ਼ੀ ਨਾਲ ਕੱਪੜਾ ਕੱਢ ਕੇ ਪਾਂਦੇ ਨੇ ਬੱਚੇ ਕੱਪੜੇ ਫਾਲ ਖੜਾ ਖੜਾ ਸੁੱਟਦੇ ਨੇ ਜੇ ਮੈਂ ਐ ਨੀ ਪਾਨਾ ਐ ਨੀ ਪਾਨਾ। ਹੋਰ ਫਿਰ ਜੇ ਜੇੜੀ ਪਸੰਦ ਹੋਏਗੀ ਓ ਭਾਵੇਂ ਭੈੜੀ ਜੀ ਕੱਢ ਕੇ ਬੈ ਜਾਨ। ਲੇਕਿਨ ਪਾਨਾ ਓਹੀ ਐ ਫੇਰ ਆਪ ਨੂੰ ਬੁਰਾ ਲੱਗਦਾ ਹਾਏ ਮਰੁੰਡੇਆ
ਜੇ ਤੈ ਲੱਗੇ ਕੱਪੜੇ ਨੇ ਨਾ ਇੱਕ ਕੱਡੇਂਗੇ ਚਾਰ ਖੋਲਦੇ ਨੇ ਐ ਬੜਾ ਪੰਗਾ ਐ
ਫੇਰ ਖਰਾਬ ਹੋ ਜਾਂਦੀਆਂ ਤੈਵਾ-ਤੂਵਾਂ ਫਿਰ ਪ੍ਰੈਸ ਤੋਂ ਬਿਨਾਂ ਨੀ ਗਜ਼ਾਰਾ ਫੇਰ ਵੀ ਪ੍ਰੈਸ ਕਰਨਾ ਈ ਪੈਂਦੈ ਫੇਰ ਪ੍ਰੈਸ ਕਰਨ ਤੋਂ ਬਿਨਾਂ ਫਿਰ ਆਪ ਨੂੰ ਵੀ ਹੁੰਦਾ ਕਿ ਆਪਣਾ ਸਟੈਂਡਰਡ ਏਹੋ ਜਾ ਪੈਲਾਂ ਈ ਟੇਸਟ ਈ ਇੰਝ ਬਨਿਆ ਹੁੰਦਾ ਦਾ ਪ੍ਰੈਸ ਤੋਂ ਬਿਨਾਂ ਪਾ ਈ ਨੀ ਸਕਦੇ। ਕੋਸ਼ਿਸ਼ ਕਰੀਏ ਵੀ ਤਾਂ ਵੀ ਨੀ ਮਨ ਕਰਦਾ ਕਈਦਾ ਹਾਏ ਭੈੜਾ ਲੱਗਦਾ, ਲਾ ਦੋ ਪ੍ਰੈਸ ਕਰਾਂਗੇ ਤਾਂ ਈ ਪਾਵਾਂਗੇ ਰੈਣ ਦੋ ਏਨੂੰ, ਸਾਈਡ ਤੇ ਰੱਖ ਦੋ।
ਆਦਤ ਪੈ ਗੀ ਜੀ ਸਾਨੂੰ ਪ੍ਰੈਸ ਕੀਤੇ ਕੱਪੜੇ ਪਾਨ ਦੀ ਨਾ।
ਪਾ ਹਾਂ, ਅਸੀਂ ਸ਼ੁਰੂ ਤੇ ਅਸੀਂ ਤੇ ਸਾਡੇ ਤੇ ਬੱ ਬੱਚੇ ਵੀ ਸੀ ਨਾ ਸਾਡੇ ਬੱਚੇਆਂ ਨੇ ਨਾਣ ਜਾਨਾ ਐ ਨਾ ਤੇ ਓਨਾਂ ਨੇ ਜੇੜਾ ਸੂਟ ਬ ਬਾ ਚੇ ਨੇ ਜਾਨਾ ਨਾ ਬਾਥਰੂਮ ਚ ਓਨੂੰ ਪੈਲੋਂ ਪ੍ਰੈਸ ਕਰਨਾ ਐ ਤੇ ਫੇਰ ਓਨਾ ਨੇ ਬਾਥ ਰੂਮ ਚ ਟੰਗਨੈ ਫੇਰ ਓਹੀ ਓਨਾਂ ਨੂੰ ਅੱਜ ਵੀ ਓਹੀ ਆਦਤਾਂ ਐ ਬੀ ਭਾਵੇਂ ਟੋਪ ਏ ਭਾਵੇਂ ਜੋ ਵੀ ਸੂਟ-ਸਲਵਾਰ ਏ।
ਹਾਂਜੀ-ਹਾਂਜੀ।
ਪ੍ਰੈਸ ਕਰਕੇ ਹੀ ਅੰਦਰ ਬਾਥਰੂਮ ਚ ਲਿਜਾਨੈ।
ਤੁਸੀਂ ਮੰਨੋਗੇ ਮੈਂ ਜਿੰਮ ਦੇ ਕੱਪੜੇ ਵੀ ਪ੍ਰੈਸ ਕਰਦੀ ਆ ਜਿੰਮ ਤੇ ਜਾਨਾ ਸਾਨੂੰ ਜੇੜੀ ਸਾਡੀ ਓ ਸੈਂਡੋ ਔਂਦੀ ਏ ਇੱਕ ਬਲੈਨ ਵਰਗੀ ਹੈ ਕੈਂਦੇ ਸਾਨੂੰ ਤਾਂ ਓ ਵੀ ਪ੍ਰੈਸ ਕਰਕੇ ਦੇਓ। ਚਲੋ ਮੈਂ ਨਾ ਤੁਆਨੂੰ ਬਾਦ ਚੇ ਕਰ ਆ ਮੈਂ ਬੜਾ ਕੰਮ ਪਿਆ ਹਲੇ ਕੱਪੜੇ ਪ੍ਰੈਸ ਕਰਨੇ ਆ, ਹਾਂਜੀ-ਹਾਂਜੀ। ਚਲੋ ਜੀ ਠੀਕ ਐ, ਸਸ ਸ੍ਰੀ ਕਾਲ ਜੀ। ਹਾਂਜੀ-ਹਾਂਜੀ। ਮੈਂ ਤੁਹਾਨੂੰ ਫ੍ਰਰੀ ਹੋ ਕੇ ਫੋਨ ਕਰਾਂਗੀ। ਠੀਕ ਐ ਜੀ, ਸਸ ਸ਼੍ਰੀ ਕਾਲ। ਹਾਂਜੀ ਸਸ ਸ਼੍ਰੀ ਕਾਲ, ਓਕੇ।